ਹੈਲੋ।
ਹਾਂਜੀ, ਸਤਿ ਸ਼੍ਰੀ ਕਾਲ ਜੀ।
ਕਾਲ ਜੀ। ਕੀ ਹਾਲ ਚਾਲ ਏ?
ਵਧੀਆ ਜੀ, ਵਧੀਆ। ਤੁਸੀਂ ਠੀਕ ਹੋ ਤੁਸੀਂ ਵਧੀਆ
ਹਾਂਜੀ ਵਧੀਆ ਵਧੀਆ, ਸਭ ਠੀਕ ਏ। ਹੋਰ ਘਰ ਪਰਿਵਾਰ ਸਭ ਠੀਕ ਏ
ਹਾਂਜੀ ਹਾਂਜੀ, ਹੋਰ ਕੀ ਚੱਲ ਰਿਐ
ਜੀ ਮੈਂ ਬੈਠੀ ਸੀਗੀ। ਵੇਲੀ ਸੀਗੀ। ਅ ਹੋਰ, ਤੁਸੀਂ ਸੁਣਾਓ ਤੁਸੀਂ ਕੀ ਕਰ ਔ
ਸੀਗੀ ਪਰ ਮੈਂ ਫੋਨ ਵੇਖ ਰਹੀ ਸੀ
ਹਾਂ ਬਸ ਫਿਰ ਉਹੀ ਹੈ ਚਲੋ ਥੋੜਾਟਾਈਮ ਪਾਸ ਹੋ ਜਾਂਦਾ ਫੋਨ ਨਾਲ
ਹਾਂਜੀ ਬਸ ਥੋੜਾ ਥਕਾਵਟ ਵੀ ਦੂਰ ਹੋ ਜਾਏਗੀ ਚਲੋ ਠੀਕ ਹੈ ਥੋੜਾ ਜਿਹਾ ਐੰਟਰਟੇਨਮੈਂਟ ਹੋ ਜਾਏਗਾ ਥੋੜਾ ਬੰਦਾ ਲੇਟ ਹੋ ਜਾਏਗਾ
ਹਾਂਜੀ ਉਹ ਤਾਂ ਹੈ ਨਾਲੇ ਪਤਾ ਲੱਗ ਜਾਏਗਾ ਕੀ ਚੱਲ ਰਿਹਾ ਅੱਜ ਕੱਲ
ਚੱਲ ਰਿਹਾ ਹਨਾ ਹਣ ਛੁੱਟੀਆਂ ਵੀ ਪੈ ਗਈਆਂ ਨੇ ਤੇ ਨਈ ਨਈ ਡਿਸ਼ਿਿਸ ਨਈ ਨੀ ਰੈਸਪੀ ਵੇਖਾਂਗੇ ਤੇ ਕੁੱਝ ਕਰਾਂਗੇ
ਉਹ ਤਾਂ ਹੈ ਇਹ ਤਾਂ ਪਹਿਲੇ ਜਰੂਰੀ ਹੈ ਇਹ ਤਾਂ ਪਹਿਲੇ ਜਰੂਰੀ ਹੈ ਹੁਣ ਤਾਂ ਬਸ ਡਿਮਾਂਡਾਂ ਹੀ ਆਣੀਆਂ ਨੇ ਇਹ ਖਾਣਾ ਤੇ ਉਹ ਖਾਣਾ ਹੈ
ਹਾਂਜੀ ਬਸ ਬੱਚੇ ਵੀ ਅੱਜ ਕੱਲ੍ਹ ਨਾ ਸਿੱਧਾ ਪੁੱਛਦੇ ਨੇ ਪੁਛਦੇ ਨੇ ਮੰਮੀ ਉਹ ਵੇਖਿਆ ਸੀ ਤੁਸੀਂ ਨਯ ਆਇਆ ਉਹ ਕਿਵੇਂ ਬਣਾਉਂਦੇ ਨੇ ਉਹ
ਕਈ ਤਾਂ ਕਹਿ ਦਿੰਦੇ ਨੇ ਫੋਟ ਇਹਨਾਂ ਦੀਆਂ ਅ ਚੀਜ਼ਾਂ ਦੀਆਂ ਭੇਜੀ ਜਾ ਰਹੇ ਹੋ ਸੈਂਡ ਕਰ ਰਹੇ ਹੋ ਇਹਨਾਂ ਨੂੰ ਬਣਾ ਕੇ ਵੀ ਦੇਖੋ ਬਣਾਓ ਵੀ ਤਾਂ ਸੀ ਨਾ ਅਹ ਇਹਨਾਂ ਨੂੰ ਬਣਾਓ ਵੀ ਇਹਨਾਂ ਨੂੰ ਖਾਲੀ ਭੇਜੋ ਹੀ ਹਾਂ ਰ
ਬਸ ਉਹੀ ਗੱਲ ਹੈ ਨਾ ਬਸ ਮੋਬਾਇਲ ਫੋਨ ਅੱਜ ਹੋਣਾ ਚਾਹੀਦਾ ਮੋਬਾਈਲ ਫੋਨ ਦਾ ਫ਼ਾਇਦਾ ਹੀ ਫ਼ਾਇਦਾ ਹੈਗਾ ਜਦੋਂ ਦੇ ਜਦੋਂ ਦੇ ਸਮਾਰਟ ਫੋਨ ਆ ਗਏ ਨੇ ਨਾ ਹਾਂਜੀ ਜਦੋਂ ਦੇ ਸਮਾਰਟ ਫੋਨ ਚੱਲੇ ਨੇ ਐਂਡੋਇਡ ਫੋਨ ਚੱਲ ਨੇ ਬਸ ਬੜੀ ਲਾਈਫ ਈਜ਼ੀ ਸੀ ਵੀ ਉਹ
ਇਹ ਤਾਂ ਹੈ ਬੜਾ ਫ਼ਰਕ ਪੈ ਗਿਆ ਜਾਣੀ ਕਿ ਟਾਈਮ ਬਿਲਕੁਲ ਹੀ ਚੇਂਜ ਹੋ ਗਿਆ ਅੱਜ ਕੱਲ੍ਹ ਇਹ ਵੀ ਕਿ ਜੇ ਇਕੱਲਾ ਬੰਦਾ ਵੀ ਬੈਠਣਾ ਉਹ ਬੋਰ ਨੀ ਹੋ ਸਕਦਾ
ਬੋਰ ਨਹੀਂੀ ਹੋ ਸਕਦਾ ਪਰ ਥੋੜਾ ਜਿਹਾ ਫ਼ਰਕ ਹੈ ਵੀ ਹੈ ਗਿਆ ਦੇਖੋ ਪਰਿਵਾਰ ਚ ਬੈਠੇ ਕਹਿਣਾ ਚਾਰ ਬੰਦੇ ਤੇ ਚਾਰੋ ਕੋਲ ਫੋਨ ਹੋ ਰ ਫੋਨ ਵਿੱਚ ਧਿਆਨ ਹੋਗਾ ਇਹ ਨੁਕਸਾਨ ਹੁੰਦਾ ਦੇਖੋ ਪਰਿਵਾਰ ਵਿੱਚ ਰਹਿ ਕੇ ਵੀ ਆਪਾਂ ਪਰਿਵਾਰ ਦੇ ਨਾਲ ਨਹੀਂ ਆੁੰਂਦੇ
ਨਹੀਂ ਦੂਰ ਹੋ ਗਿਆ ਉਲਟਾ ਪਹਿਲੇ ਦੂਰ ਹੋ ਕੇ ਨਹੀਂ ਨੇੜੇ ਸੀ ਹੋ ਨੇੜੇ ਹੋ ਕੇ ਦੂਰ ਹੋ ਗਿਆ
ਫੋਨ ਕਰ ਕਰਕੇ ਚੈਟ ਕਰ ਕਰਕੇ ਬੁਲਾਵਾਂਗੇ ਕਿ ਕਜ਼ਨਸ ਮਿਲੇ ਵੀ ਫਰੈਂਡਸ ਮਿਲੇ ਨਹੀਂ। ਉਹਨਾਂ ਨੂੰ ਬੁਲਾ ਕੇ ਬਿਠਾਵਾਂਗੇ ਤੇ
ਫੇਰ ਬਸ ਇਹ ਦੇਖਲੋ ਕਿ, ਫੋਟੋਆਂ ਖਿੱਚ ਲੋੋ, ਤੇ ਬਸ ਇਹ ਕਰਲੋ ਬਸ ਉਹ ਕਰਲੋ ਹੋਰ
ਹਾਂ, ਮਤਲਬ ਉਹ ਮੇਲ ਮਿਲਾਪ ਤੇ ਰਹਿ ਨਹੀਂੀ ਗਿਆ ਬਾਕੀ ਹੈ ਕਿ
ਛੋਟੀਆਂ ਸੀ ਉਹ ਕਰਨਾ ਮਿਲੇ ਹਾਂ।
ਹਾਂ ਬੱਸ ਬੱਸ।
ਔ ਭੈਣ ਅ ਬਸ ਇਹੀ ਹੈ ਬਸ ਦਿਖਾਵਾ ਰਹਿ ਗਿਆ।
ਦਿਖਾਵਾ ਤੇ ਬਹੁਤ ਹੋ ਗਿਆ ਬਹੁਤ ਹੋ ਗਿਆ ਜੀ। ਬਸ ਫੋਟੋ ਖਿੱਚਣ ਲਈ ਅਪਣਾ, ਆਪਾਂ ਨੇ ਫੋਟੋ ਪਾਣੀ ਹੈ, ਉਹਦੇ ਲਈ ਪਹਿਲੇ ਇਹਨਾਂ ਖ਼ਰਚਾ ਕਰਨਾ ਪੈਂਦਾ।
ਉਹਦੇ ਕੁੱਝ ਖਾ ਕਦੀ ਆਪਾਂ ਕੁਛ ਖਾਂਦੇ ਸੀਗੇ ਲੋਕੋ ਕੇ ਕੀ ਖਾਂਦੇ ਸੀ ਲੋਕ, ਕੀ ਕਿਸੇ ਨੂੰ ਦਿਖਾਈ ਦਾ ਨਹੀ ਅੱਜ ਕੱਲ ਤਾਂ ਦਿਖਾਂਦੇ ਨੇ ਕੀ ਅਸੀਂ ਇਹ ਚੀਜ਼ ਖਾਣ ਲਗੇ ਆ
ਹਾਂਜੀ। ਬਿਲਕੁਲ, ਕਈ ਕੋਈ ਵੀ ਬਾਹਰ ਜਾਂਦਾ ਸੀ ਨਾ, ਉਹ ਵੀ ਨੀ ਦੱਸਦਾ ਸੀ ਸੀਗਾ ਮੈਂ ਇੱਧਰ ਜਾ ਰਹੀ ਹਾਂ, ਮੈਂ ਉੱਧਰ ਘੁੰਮਣ ਜਾ ਰਿਹੀ ਹਾ। ਹੈਂ, ਹੁਣ ਪਹਿਲੇ ਘਰ ਤੋਂ ਹ ਹ ਹ, ਬਿਲਕੁਲ ਜੀ ਬਿਲਕੁਲ। ਗੱਡੀ ਚ ਬੈਠੇਗੇ ਤੇ ਵਿਊ ਵਿਊ ਛਡਣਗੇ ਸਾਰੇ ਖਿਚ
ਅਸੀਂ ਰਸਤੇ ਚ ਹਾਂ ਜੀ, ਅਸੀਂ ਇੱਥੇ ਜਾ ਰਹੇ ਹਾਂ ਜੀ, ਅਸੀਂ ਉੱਥੇ ਜਾ ਰਹੇ ਹਾਂ। ਕਿੰਨਾ ਨੁਕਸਾਨ ਹੈ ਇਹ ਚੀਜ਼ਾਂ ਦਾ।
ਬਿਲਕੁਲ ਬਿਲ
ਹੋਰਾਂ ਦੇਖਾ ਦੇਖੀ
ਬਿਲਕੁਲ ਹੋ ਜਾਂਦੀ ਆ, ਹੋ ਜਾਂਦੀ ਆ। ਹੋਰ ਕੀ। ਖਾਲੀ ਫਾਇਦੇ ਹੀ ਫਾਇਦੇ ਨਹੀ ਹੈ ਨਾ, ਨੁਕਸਾਨ ਵੀ ਬਹੁਤ ਆ।
ਉਹ ਤਾਂ ਹੈ। ਜਿਹੜੀ ਚੀਜ਼ ਦਾ ਫਾਇਦਾ ਉਹਦਾ, ਜਿਹੜੀ ਚੀਜ਼ ਬਨ ਹੀ ਗਈ ਹੈ ਉਹਦਾ ਫਾਇਦੇ ਨਾਲ ਨੁਕਸਾਨ ਵੀ ਹੈ।
ਬਿਲਕੁਲ ਹੈਗਾ। ਕੁਛ ਵੀ ਵੇਖ ਲੋ ਤੁਸੀਂ। ਬਿਲਕੁਲ ਜੀ ਬਿਲਕੁਲ। ਚੰਗਾ ਮਾੜਾ ਤੇ ਦੋਵੇਂ ਚੀਜ਼ਾਂ ਜੁੜੀਆਂ ਹੋਈਆਂ ਨੇ
ਉਹ ਤਾਂ ਹੈ ਸਭ ਕੁੱਛ ਇਹੀ ਹੈ ਦੇਖੋੁਣ ਬੱਚਿਆਂ ਦੀ ਆਈ ਸਾਈਡ ਅੱਜ ਕੱਲ ਕਿੰਨੀਆਂ ਵੀਕ ਹੋ ਰਹੀਆਂ ਕਿੰਨੀਆਂ ਨਜ਼ਰ ਦੇ ਚਸ਼ਮੇ ਛੋਟੇ ਛੋਟੇ ਬੱਚੇ ਨੂੰ ਲੱਗ ਜਾਂਦੇ ਨੇ ਕਿੰਨੀਆਂ ਉਹਨਾਂ ਦੀਆਂ ਅੱਖਾਂ ਤੇ ਕਾਲਾ ਬਣਾ
ਹਾਂਜੀ ਸਾਡੇ ਲਈ ਹਾਊਸ ਵਾਈਫਾਂ ਲਈ ਤੇ ਫ਼ਾਇਦਾ ਹੋ ਗਿਆ ਠੀਕ ਹੈ ਜਦੋਂ ਬੱਚੇ ਵੀ ਚਲੇ ਜਾਂਦੇ ਨੇ ਆਪਣੀ ਪੜ੍ਹਾਈਆਂ ਤੇ ਹੋ ਗਏ ਟਊਸ਼ਨ ਤੇ ਹੋ ਗਏ ਆਦਮੀ ਵੀ ਕੰਮ ਕਾਰ ਤੇ ਚਲੇ ਗਏ
ਕਈ ਵਾਰ ਫੋਨ ਦੇਖਦੇ ਦੇਖਦੇ ਕੰਮ ਵੀ ਬੜਾ ਲੇਟ ਹੋ ਜਾਂਦਾ ਦੇਖਦੇ ਦੇਖਦੇ ਦੇਖਦੇਖ ਵੀ ਦੇਖ ਲੈ ਇਹ ਵੀ ਦੇਖ ਲੈ ਦੇਖਦੇਖਦੇ ਪਤਾ ਲੱਗਦਾ ਘੰਟੇ ਕਿੰਨੇ ਵੀਹ ਤੇ ਜਾਂਦੇ ਨੇ ਹਾਂ ਫੇਰ ਬੰਦੇ ਨੂੰ ਹੁੰਦਾ ਹਾਏ ਮੇਰਾ ਤੱਕ ਕੰਮ ਰਹਿ ਗਿਆ ਮੈਂ ਤੇ ਇਹ ਵੀ ਕਰਨਾ ਸੀ ਤੇ ਮੈਂ ਉਹ ਵੀ ਕਰਨਾ
ਹਾਂ ਪਰ ਉਹ ਹੁੰਦਾ ਨਾ ਕਿ ਚਲੋ ਦੇਖੋ ਕੱਲਾਪਨ ਤੇ ਨੀ ਹੁੰਦਾ ਨਾ ਵੀ ਸਾਰੇ ਚਲੇ ਜਾਂਦੇ ਨੇ ਵੀ ਇੱਕ ਹਾਊਸ ਵਾਈਫ ਇਕੱਲੀ ਹੋ ਜਾਂਦੀ ਹੈ ਜਦੋਂ ਥੋੜਾ ਮਾੜਾ ਜਿਹਾ ਟਾਈਮ ਮਿਲਦਾ ਚਲੋ ਠੀਕ ਹੈ ਥੋੜਾ ਫੋਨ ਵੇਖ ਲਿਆ ਕੁਛ ਹਾਂ ਕੁਛ ਸਿੱਖ ਲਿਆ ਅੱਜ ਕੱਲ ਤੋਂ ਅੱਜ ਕੱਲ ਤੋਂ ਇੰਨੇ ਨਯ ਨਯ ਕਲਾਸਾਂ ਆ ਗਈਆਂ ਨੇ
ਹਾਂਜੀ ਇਹ ਤਾਂ ਹੈ ਬੜਾ ਕੁਛ ਸਖਦੇ ਨੇ ਇਹ ਤਾਂ ਹੈ ਬੜਾ ਕੁਛ ਸਿੱਖਣ ਨੂੰ ਮਿਲਦਾ ਬੜਾ ਕੁਛ ਲੋਕਾਂ ਨੂੰ ਸਮਝਣ ਨੂੰ ਮਿਲਦਾ
ਬਿਲਕੁਲ ਮੈਂ ਤੇ ਆਪ ਵੀ ਬੇਕਿੰਗ ਸਟਾਰਟ ਕੀਤੀ ਹੈ ਬੇਕਿੰਗ ਸਿੱਖ ਰਹੀ ਹਾਂ ਕੇਕ ਬੇਕ ਕਰਨੇ ਰ ਬਿਸ ਕੀ ਬੇਕ ਕਰਨੇ
ਅੱਛਾ ਅੱਛਾ ਹਾਂ ਰਹਿੰਦੀ ਆ ਹਾਂ ਪੜ੍ਹਾਏ ਚੇ ਨਹੀਂ ਉਹ ਇਹ ਦੇਖ ਲਦਾਾ
ਹਾਂਜੀ ਉਹ ਹੈ ਨਾ ਥੋੜਾ ਜਹਾ ਟਾਈਮ ਚਲੋ ਯੂਜ ਹੋ ਕੇ ਆ ਤੇ ਨਹੀਂ ਨਹੀਂ ਚੀਜ਼ਾਂ ਸਿੱਖ ਕੇ ਥੋੜਾ ਬੰਦਾ ਥੋੜਾ ਅਰਨ ਕਰਨੇ ਕੇ ਲੀਏ ਸੋਚਾ ਹੈ ਬਾਈ ਚਲੋ ਕਮਾ ਵੀ ਲੈਗੇ ਥੋੜਾ ਜਿਹਾ
ਹਾਂ ਇਹ ਤਾਂ ਹੈ
ਹਾਂ ਕਮਾਈ ਵੀ ਹੋ ਜਾਊਗੀ
ਪ ਇਹ ਤਾਂ ਹੈ ਹੀ ਆ ਮੋਬਾਈਲ ਅੱਜ ਕੱਲ ਅੱਜ ਕੱਲ ਓਨਲਾਈਨ ਜਿਹੜਾ ਆਪਾਂ ਓਨਲਾਈਨ ਵੀ ਕੰਮ ਵੀ ਕਰ ਸਕਦੇ ਆ ਮੋਬਾਇਲ ਨਾਲ ਦੀ ਆਪਣੇ ਅਪਣਾ ਮੋਬਾਇਲ ਹੋਏਗਾ, ਸਮਾਰਟਫੋਨ ਹੋਏਗਾ ਤੇ ਆਪ ਔਨਲਾਈਨ ਕੰਮ ਵੀ ਕਰ ਸਕਦੇ ਹਾਂ, ਉਹਦੇ ਨਾਲ ਵੀ ਉਹਨੂੰ ਫਾਇਦਾ ਹੀ ਏ।
ਬਿਲਕੁਲ, ਬਿਲਕੁਲ ਅਰੇ ਲੋਕੀ ਉਹ ਜਿਹੜੇ ਘਰ ਬੈਠੇ ਨੇ ਆਪਣਾ ਚਾਹੇ ਬੈਡਸ਼ੀਟਾਂ ਨੇ ਭਾਵੇਂ
ਹਾਂ ਉਹੀ ਹੈ ਨਾ ਹੋਰ ਬੜੀਆਂ ਚੀਜ਼ਾਂ ਹੋ ਜਾਂਦੀਆਂ ਨੇ, ਬੜੀਆਂ ਚੀਜ਼ਾਂ ਹੋ ਜਾਂਦੀਆਂ ਨੇ, ਘਰ ਦੇ ਸਮਾਨ ਦੀਆਂ ਹੋਲੀ ਦੀਆਂ ਫਿਰ ਬੜਾ ਕੁਛ ਗਰੁੱਪ ਬਣੇ ਹੁੰਦੇ ਨੇ। ਅਗਲਾ ਕਹਿੰਦਾ, ਤੁਸੀਂ ਆਪਣੇ ਗਰੁੱਪਾਂ ਚ ਖਾਉ ਤੇ ਉਹ ਕਰੋ ਯਾਨੀ ਕਿ
ਹਾਂ, ਸੋਸ਼ਲ ਮੀਡੀਆ ਤੇ ਨਾ ਵੀ ਪਾਉ ਭਵੇੇ
ਹਾਂਜੀ ਵੱਟਸਅੱਪ ਤੇ ਕੋਈ ਸਟੇਟਸ ਪਾ ਦਿਉ, ਉਹ ਦੇ ਨਾਲ ਬੜੇ ਆਰਡਰ ਆ ਜਾਂਦੇ ਨੇ। ਇਹ ਤਾਂ ਅੱਜ ਕੱਲ ਹਰੇਕ ਨੇ ਹੀ ਤਕਰੀਬਨ ਸ਼ੁਰੂ ਕਰ ਲਿਆ ਕੰਮ।
ਬਿਲਕੁਲ ਕਰ ਲਿਆ, ਬਿਲਕੁਲ ਕਰ ਲਿਆ।
ਸੂਟ ਪਾਏ ਹੁੰਦੇ ਜਾਂ ਕੁਛ ਨਾ ਕੁਛ ਪਾਇਆ ਹੁੰਦਾ ਅਗਲੇ ਨੇ, ਅਗਲਾ ਕਹਿੰਦਾ ਚੱਲ ਕੁਛ ਨੀ ਕੋਈ ਦਸ ਵਿੱਚੋਂ ਕੋਈ ਇੱਕ ਤਾਂ ਵਿਕੇਗਾ ਜਾਂ ਸੌ ਵਿੱਚੋਂ ਕੋਈ
ਤੇ ਉਹ ਵੀ ਦੇਖੋ ਨੁਕਸਾਨ ਤਾਂ ਨੀ ਹੈਗਾ ਨਾ। ਕਿਧਰੇ ਬਾਹਰ ਨੀ ਜਾਣਾ ਆਪਣਾ ਕਿਧਰੇ ਫਿਕਰ ਨੀ ਕਰਨਾ ਵੀ ਹਾਂ, ਇੱਕ ਇੱਕ ਬੰਦੇ ਨੂੰ ਪੁੱਛਣਾ।
ਹਾਂਜੀ, ਹਾਂਜੀ ਉਹ ਆਪੇ ਨਾਲੇ ਪਤਾ ਕੀ ਹੈ, ਆਪਾਂ ਨੂੰ ਪੈਸਾ ਲਗਾਉਣਾ ਨੀ ਪੈਂਦਾ। ਹੈਨਾ ਜਿਹੜਾ ਆਪਾਂ ਆਪਣਾ ਪ੍ਰੋਫਿਟ ਰੱਖਣਾ ਹੈ ਅਗਲੇ ਵਿੱਚ ਕਰਕੇ ਬਸ ਅਗਲੇ ਨੂੰ ਸਿੱਧਾ ਆਪਾਂ ਔਡਰ ਪਾ ਤਾ ਉਹਦੇ ਘਰ ਹੀ ਪਹੁੰਚੇਗਾ। ਉਹਨਾਂ ਨੂੰ ਆਪਣਾ
ਬਹੁਤ ਤਰੀਕੇ ਨੇ, ਬਹੁਤ ਤਰੀਕੇ ਨੇ, ਮੀਸ਼ੋ ਤੇ ਕਰੀਏ, ਇਹੋ ਜਿਹੇ ਕੰਮ ਤੇ ਮਤਲਬ ਬਹੁਤ ਤਰੀਕੇ ਨੇ
ਹਾਂ, ਹੂੰ, ਉਹੀ ਹੈ ਨਾ ਚਲੋ ਇਸ ਤਰ੍ਹਾਂ ਕੁਛ ਨਾ ਕੁਛ ਤਾਂ ਬਚ ਹੀ ਜਾਂਦਾ।
ਉਹੀ ਨਾ ਇਹ ਚੀਜ਼ਾਂ ਵੇਖੀਏ ਨਾ ਤਾਂ ਮੋਬਾਇਲ ਫੋਨ ਤੇ
ਕਿੰਨਾ ਪੈਸਾ ਲਗਾਉਣਾ ਪੈਂਦਾ ਸੀ, ਕੋਈ ਕੰਮ ਕਰਨਾ ਸ਼ੁਰੂ। ਫੇਰ ਉਹ ਲੈ ਆਦੇ ਸੀ ਜੇ ਕਈ ਵਾਰ ਨਹੀਂ ਚੱਲਦਾ ਸੀ ਫੇਿਰ ਕਿੰਨਾ ਨੁਕਸਾਨ ਹੋ ਜਾਂਦਾ ਸੀ।
ਹਾਂਜੀ ਬਿਲਕੁਲ ਬਿਲਕੁਲ ਹੁਣ ਜਿਨਾਂ ਦੇ ਕੰਮ ਨੀ ਨਾ ਜਿਹਨਾਂ ਦੇ ਕੰਮ ਨੀ ਹੈ ਜਿਹਨਾਂ ਦੇ ਬਾਜ਼ਾਰ ਚ ਕੰਮ ਘੱਟ ਨੇ
ਹਾਂਜੀ ਅੱਜ- ਕੱਲ ਤਾਂ ਹਰੇਕ ਜਿਹਨੂੰ ਮਰਜ਼ੀ ਦੇਖ ਲਓ ਕੋਈ ਵੀ ਚੀਜ਼ ਦਾ ਕੰਮ ਅਗਲੇ ਨੇ ਹਰੇਕ ਕੋਈ ਔਨਲਾਈਨ ਪਾ ਰਿਹਾ ਹੈ ਬਸ
ਬਸ ਵਧੀਆ ਤੋਂ ਵਧੀਆ ਆਪਣਾ ਮੋਬਾਇਲ ਫੋਨ ਚਾਹੀਦਾ ਆਪਣਾ ਸਾਰਾ ਕੰਮ
ਕਰਕੇ ਰੇਟ ਵੀ ਘੱਟ ਹੋ ਜਾਂਦਾ ਹੈ ਯਾਨੀ ਕਿ ਬੰਦੇ ਨੂੰ ਲੈ ਮੈਨੂੰ ਇੱਥੋਂ ਫਾਇਦਾ ਹੋ ਰਿਹਾ ਇੱਥੋਂ ਹੋ ਰਿਹਾ
ਬਿਲਕੁਲ ਹੋ ਰਿਹਾ ਬਿਲਕੁਲ ਜੀ। ਉਹੀ ਗੱਲ ਹੈ ਨਾ ਮਤਲਬ ਇਹ ਚੀਜ਼ਾਂ ਵੇਖੀਏ ਨਾ ਤਾਂ ਲਾਈਫ ਬਹੁਤ ਈਜ਼ੀ ਹੋ ਗਈ ਹੈ, ਹੁਣ। ਮੋਬਾਈਲ ਫੋਨਾਂ ਤੇ ਐਨੇ ਫਾਇਦੇ ਨੇ ਐਨੇ ਫਾਇਦੇ ਨੇ ਮਤਲਬ ਗਿਣਵਾ ਹੀ ਨਹੀਂ ਸ ਸ ਦੇ ਆਪਾਂ ਇਹਨੇ ਫਾਇਦੇ ਨੇ ਉਹਦੇ ਬਾਕੀ ਜਿਹੜਾ ਨੁਕਸਾਨ ਵੀ ਬਹੁਤ ਨੇ ਹੂੰ ਜਿਹੜੇ ਫਰੋਡ ਕਰ ਰਹੇ ਨੇ ਨਾ ਜਿਹੜੇ ਫਰੋਡ ਚਲਾ ਹੋਇਆ।
ਪਤਾ ਨੀ ਕਿਵੇਂ ਕਰਦੇ ਲੋਕਾਂ ਹਾਂ ਪਤਾ ਨੀ ਕਿਵੇਂ ਕਰਦੇ ਨੇ ਹਰੇਕ ਦਾ ਆਪਣਾ ਕੰਮ ਅਗਲਾ ਕਹਿੰਦਾ ਉਹ ਇਹ ਮਗਰ ਇਹ ਕਿ ਚਲੋ ਕੋਈ ਦੂਰ ਨੇੜੇ ਬੈਠਾ ਆਪਾਂ ਉਹਦੇ ਨਾਲ ਦੇਖਣਾ ਉਹਨੂੰ ਗੱਲ ਕਰਨੀ ਉਹਦੇ ਨਾਲ ਆਰਾਮ ਨਾਲ ਗੱਲ ਹੋ ਜਾਂਦੀ ਹੈ।
ਉਹ ਤੇ ਜਾਂਦੀ ਆ ਬਈ ਜਿਹੜੀ ਠੱਗੀ ਜਿਹੜੀ ਸੋਚ ਜਿਨਾਂ ਦੀ ਠੱਗੀ ਹੋ ਗਈ ਜਿਹੜੇ ਬੇਈਮਾਨੀ ਨਾਲ ਹੀ ਚੱਲਣਗੇ ਉਹਨਾਂ ਨੇ ਤਾਂ ਬਸ ਨੁਕਸਾਨ ਹੀ ਉਹ ਕਰਨਾ ਹੈ ਨਾ ਤੇ ਮਤਲਬ ਉਹ ਹੁੰਦਾ ਨਾ ਇੱਕ ਕਿ ਗੰਦੀ ਮਛਲੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ। ਹਨਾ ਤੇ ਇਹੀ ਸੋਚਿਆ ਜਾਂਦਾ ਕਿ
ਇਹ ਵੇਖ ਆਪਾਂ ਨੂੰ ਪਹਿਲੇ ਅੱਜ- ਕੱਲ ਆਪਾਂ ਨੂੰ ਅੱਜ ਕੱਲ ਅਲਰਟ ਕਰ ਦਿੰਦੇ ਕਿ ਇਹਨਾਂ ਚੀਜ਼ਾਂ ਤੋਂ ਬਚੋ।
ਬੱਚੋ ਉਹੀ ਹੈ ਨਾ ਫਿਰ ਪਰਿਵਾਰ ਉਹੀ ਤੇ ਕਹਿੰਦਾ ਕਿ ਬਈ ਨਾ ਤੁਸੀਂ ਬਿਨਾਂ ਵੇਖੇ ਸ਼ੋਪਿੰਗ ਨਾ
ਹਾਂ, ਹਾਂ ਇਹ ਵੀ ਬੜੇ ਫਰੋਡ ਹੁੰਦੇ ਨੇ ਕਈ ਲੋਕ ਕਹਿ ਦੇਣਗੇ ਪਹਿਲੇ ਪੈਸੇ ਪਾ ਦੋ ਫਿਰ ਬਾਅਦ ਚ ਕੀ ਜਾਂਦੀ ਨੀ
ਆਂਦੀ ਹੀ ਨਹੀਂ ਆ ਜਾਏਗੀ ਤੋਂ ਕੁਛ ਵੀ ਮਾੜਾ ਮੋਟਾ ਗਲਤ ਆ ਜਾਊਗਾ ਜਾਂ ਗ
ਡਫੈਕਟਿਵ ਹਾਂ ਉਹ ਏ ਨਾ ਇਹ ਵੀ ਬੜਾ ਹੋ ਗਿਆ ਕਿਉਂਕਿ ਮਗਰ ਇਹ ਵੀ ਜਿਹੜਾ ਕੈਸ਼ ਔਨ ਡਿਲੀਵਰੀ ਹੈ ਤਾਂ ਵੀ ਸਹੀ ਰਹਿੰਦਾ।
ਬਸ ਉਹ ਫਿਰ ਵੀ ਥੋੜਾ ਜਿਹਾ ਟਰਸਟ ਕਰ ਸਕਦੇ ਆ ਚਲੋ ਬਈ
ਮਗਰ ਇਹ ਕੀ ਹੁੰਦੇ ਵਿੱਚ ਆਪਾਂ ਖੋਲ ਕੇ ਨੀ ਉਹ ਵੀ ਦਿਖਾਂਦੇ ਉਹ ਵੀ ਕਹਿਣਗੇ ਉਦੋਂ ਤੁਸੀਂ ਆਪੇ ਬਾਅਦ ਚੋਂ ਕਰੋ ਬਾਅਦ ਚੋਂ ਪਤਾ ਨੀ ਕੀ-ਕੀ ਨਿਕਲੇ ਵਿੱਚੋਂ
ਹਾਂਜੀ
ਇਹ ਬੜਾ ਹੋ ਗਿਆ, ਹੋ ਇਹ ਬਾਕੀ ਕੀ ਚਲੋ
ਥੋੜਾ ਬਹੁਤ ਤੇ ਮਤਲਬ ਠੀਕ ਹੈ ਟਰਸਟਿਡ ਸਾਈਟ ਤੋਂ ਖਰੀਦੋ ਨਾ ਜਿਹਦੇ ਤੇ ਵਿਸ਼ਵਾਸ ਹੈਗਾ ਜਿਹਦੇ ਤੇ ਜੀ
ਹਾਂਜੀ
ਉਹ ਤਾਂ ਹੈ ਹਾਂ ਇਹ ਤਾਂ ਹੈ ਕਰਨਾ ਉਹ ਤਾਂ ਅਗਲਾ ਚੰਗੀਂ ਰੇਗਾ
ਅਬ ਜਿਸ ਚੀਜ਼ ਦਾ ਫਾਇਦਾ ਹੈ ਤੇ ਨੁਕਸਾਨ ਨੂੰ ਵੇਖਾਗੇਂ ਤੇ ਸਾਰੇ ਫਾਇਦੇ ਵੀ ਤੇ ਚਲੇ ਜਾਣਗੇ ਨਾ ਇਹ ਤਾਂ ਕੋਈ ਗੱਲ ਨਹੀਂ ਥੋੜਾ ਬਹੁਤਾ ਤਾਂ ਚੱਲਦਾ ਸਹੀ ਰਹਿੰਦਾ ਬਾਕੀ ਸਾਰਿਆਂ ਲਈ ਸੁੱਖ ਹੋ ਗਿਆ ਹੈ ਵੱਡ ਵਡਿਆਂ ਲਈ ਦੇਖੋ ਬੜੇ ਬਜ਼ੁਰਗ ਵੀ ਆਪਣਾ ਸਤਸੰਗ ਕੀਰਤਨ ਹੈਗਾ, ਸਭ ਸੁਣ ਸਕਦੇ ਹਾਂ ਉਹਨਾਂ ਦਾ ਦਾ ਵੀ ਟਾਈਮ ਪਾਸ ਹੋ ਜਾਂਦਾ ਹੈਨਾ, ਬੱਚੇ ਵੀ ਆਪਣਾ ਪੜ੍ਹਾਈ ਪੂਰੇ ਢੰਗ ਨਾਲ ਕਰ ਸਕਦੇ ਹਾਂ ਕੋਈ ਵੀ ਸਮਝ ਨਹੀਂ ਆ ਰਿਹਾ ਚਲੋ ਫੋਨ ਤੇ ਸਮਝ ਲੈਂਦੇ ਨੇ। ਓਨਲਾਈਨ ਕਲਾਸਿਸ ਲੈ ਲੈਂਦੇ ਨੇ, ਸਾਡੇ ਵਰਗੇ ਅੱਗੇ ਵੀ ਕੰਮ ਕਾਰ ਛੱਡ ਕੇ ਥੋੜਾ ਕੰਮ
ਹਾਂਜੀ, ਹਾਂਜੀ-ਹਾਂਜੀ ਚਲੋ ਠੀਕ ਹੈ ਜੀ ਬਹੁਤ ਵਧੀਆ ਵਧੀਆ ਲੱਗਾ ਤੁਹਾਡੇ ਨਾਲ ਗੱਲ ਅਗੇ ਸਬ
ਓਕੇ ਜੀ, ਸਤਿ ਸ੍ਰੀ ਅਕਾਲ ਜੀ